ਹੈਲੋ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ, ਠੀਕ ਓ?
ਹਾਂਜੀ-ਹਾਂਜੀ, ਵਧੀਆ, ਤੁਸੀਂ ਦੱਸੋ?
ਹੋਰ ਸਬ ਠੀਕ ਐ। ਵੀਰ ਜੀ ਠੀਕ ਐ।
ਹਾਂਜੀ-ਹਾਂਜੀ, ਸਭ ਵਧੀਆ।
ਅੱ ਜੀ, ਬਸ ਜੀ ਬੋਤ ਗਰਮੀ ਸੀ। ਹੁਣੇ ਆਇਆ ਹੀ ਸੀ।
ਅ ਅੱਛਾ। ਹਾਂ ਆ ਜੀ ਵੇ, ਅਸੀਂ ਵੀ, ਮਤਲਬ, ਅੱਜ ਬਾਜ਼ਾਰ ਚ ਛਬੀਲ ਲੈ ਆਈ ਸੀ। ਅੱਜ ਓ ਐ ਨਾ, ਹਾੜੀ ਕਾਸੀ ਐ। ਨਿਰਜਲਾ ਏਕਸ਼ੀ ਐ।
ਹਾਂਜੀ, ਨਮਾਨੀ ਕਾਰਸੀ ਐ ਜੀ, ਐ।
ਹਾਂਜੀ-ਹਾਂਜੀ, ਹਾਂਜੀ, ਸਭ ਤੋਂ, ਵ ਸਭ ਤੋਂ ਵੱਡੀ ਹੁੰਦੀ ਐ। ਤੇ, ਆਪਾਂ ਦੁਕਾਨ ਤੇ, ਚਬੀਲ ਲਗਾਈ ਸੀ। ਅੱਛਾ। ਤੁਹਾ ਤੁਹਾਡੇ ਉੱਧਰ ਵੀ ਲੱਗੀ ਹੋਈ ਹੈ, ਚਬੀਰ? ਹਾਂਜੀ, ਹੈਲੋ। ਹੈਲੋ, ਹੈਲੋ, ਹੈਲੋ। ਹੈਲੋ। ਬੇਜੂ, ਹੈਲੋ। ਹੈਲੋ। ਹਾਂਜੀ, ਤੁਹਾਡੀ ਅਵਾਜ਼ ਨਹੀਂ ਆ ਰਹੀ। ਪਤਾ ਨੀ ਕੀ ਹੋਇਆ। ਤੁਹਾਨੂੰ, ਆ ਰ-